ਹੈਲੋ ਸਤਿ ਸ਼੍ਰੀ ਅਕਾਲ ਜੀ
ਹੋਰ ਕੀ ਕਰ ਰਹੇ ਸੀ
ਕੁਛ ਨੀ ਬਸ ਹੋ ਸ਼ੇਕ ਬਣਾਉਣ ਲੱਗੀ
ਕੀਵਨ ਸ਼ੇਖ ਬਣਾ ਲਿਆ
ਹਾਂਜੀ।
ਅੱਛਾ,
ਮੈਂ ਬਣਾਉਦੀ ਆ ਤੁਹਾਡਾ ਅ, ਫਰੂਟ ਔਰ ਡਰਾਈ ਫਰੂਟ ਮਿਕਸ ਕਰਕੇ। ਹੂੰ।
ਕਾਹਦਾ ਸ਼ੇਕ ਬਣਾ ਰਹੇ ਹੋ
ਮੈਂ ਕਿਹਾ ਫਰੂਟ ਔਰ ਡਰਾਈ ਫਰੂਟ ਦੋਵਾਂ ਨੂੰ ਮਿਕਸ ਕਰਕੇ
ਅੱਛਾ- ਅੱਛਾ ਹਾਂਜੀ ਅੱਛਾ। ਤੁਸੀਂ ਕੌਣ ਸੇ ਫਰੂਟ ਦਾ ਬਣਾ ਰਹੇ
ਮੈਂ ਕਿਹਾ ਕੇਲਾ ਪਾ ਦਿੰਦੀ ਹਾਂ ਉਹਦੇ ਚ ਐਪਲ ਹੋਰ ਤੁਹਾਡਾ ਮੈਂਗੋ ਹੈ ਤੇ ਮੈਂਗੋ ਵੀ ਪਾ ਦੋ ਆਮ ਉਹਦੇ ਬਾਅਦ ਥੋੜਾ ਕਾਜੂ ਬਦਾਮ ਸਾਰਿਆਂ ਨੂੰ ਉਹਨੂੰ ਥੋੜੇ ਦੇ ਅਹ ਪਜਾ ਕੇ ਰੱਖਣਾ ਵਾ ਉਹਦੇ ਬਾਅਦ ਦੁੱਧ ਚ ਪਾ ਕੇ ਥੋੜਾ ਜਿਹਾ ਕੱਚਾ ਪਾ ਦਿੰਦੇ ਹਾਂ
ਹਾਂ ਹਮ ਤੁ
ਬਸ ਵਹੀ ਉਹਦੇ ਚ ਹਾਂਜੀ ਪਾ ਕੇ ਫਰ ਉਹਨੂੰ ਸ਼ੇਕ ਬਣਾ ਦੋ ਸ਼ੇਕ ਕਰ ਦੋ ਜੇ ਤੁਹਾਡੇ ਕੋਲ ਰੂਹ ਅਫਜਾ ਫਲੇਵਰ ਹੈਗਾ ਤਾਂ ਰੂਹ ਆਫ ਜਾ ਪਾ ਦਿਓ। ਬਹੁਤ ਟੇਸਟੀ ਬਣਦਾ ਹਜੀ ਮਿਕਸੀ ਚ ਗ੍ਰਾਈੰਡ ਕਰ ਦੇਣਾ
ਹੈਲੋ
ਹਾਂਜੀ ਸਾਰਿਆਂ ਨੂੰ ਨੇਕੇ ਨਾਲ ਪੀਸ ਕੇ ਗ੍ਰੰਡ ਕਰਨਾ
ਅੱਛਾ ਅੱਛਾ
ਬੜਾ ਵਧੀਆ ਲੱਗਦਾ ਨਾ ਟਰਾਈ ਕਰਕੇ ਵੇਖਣਾ ਬਹੁਤ ਵਧੀਆ ਲੱਗਦਾ ਨਾਲੇ ਢਿੱਡ ਵੀ ਭਰ ਜਾਂਦਾ ਫੇਿਰ ਰੋਟੀ ਰੋਟੀ ਖਾਣ ਦਾ ਜੀਅ ਨੀ ਕਰਦਾ ਹਾਂਜੀ
ਅੱਛਾ ਮੈਂ ਕਿਹਾ ਉੱਪਰ ਫਿਰ ਥੋੜੇ ਹੋਰ ਡਰਾਈ ਫਰੂਟ ਪਾ ਸਕਦੇ ਆ
ਗਾਰਨਿਸ਼ ਤੁਸੀਂ ਕਰਨ ਵਾਸਤੇ ਥੋੜ੍ਹੀ ਜਿ ਡਰਾਈ ਫਰੂਟ ਤੇ ਮਤਲਬ ਗਾਰਨਿਸ਼ ਕਰਦੋ ਬਹੁਤ ਵਧੀਆ ਲੱਗਦਾ ਜਾ ਨਾ ਫਿਰ ਭੁੱਖ ਵੀ ਨੀ ਲੱਗਦੀ ਇੱਕ ਗਲਾਸ ਪੀ ਲਓ ਗਏ ਤੇ ਫਿਰ ਦਿਨ ਪਰ ਭੁੱਖ ਨੀ ਲੱਗਦੀ
ਅੱਛਾ ਉਹ ਫੇਰ ਉਨਾ ਵਾਸਤੇ ਜਿਨਾਂ ਨੇ ਡਾਇਟਿੰਗ ਕਰਨੀ ਹੋਵੇ ਸਵੇਰੇ ਪੀ ਲਓ ਫਿਰ ਖਾਲੀ ਪੇਟ
ਨਹੀਂ ਮੈਂ ਇਦਾਂ ਹੀ ਪੀ ਲਦੀ ਆ ਬਿਨਾਂ ਡਾਇਟਿੰਗ ਦੇ ਵੀ। ਟੇਸਟ ਲੱਗਦਾ ਨਾ ਹਾਂਜੀ ਕੋਈ ਮੈਂ ਕਿਹਾ ਚਲੋ ਇੱਕ ਛੋਟੀ ਵਾਲੀ ਕੁੜੀ ਅਜੇ ਹੋਲੀਡੇ ਆ ਸੀ ਸਕੂਲ ਗਈ ਨੀ ਉ ਕ ਕਿਹਾਹੇ ਸੀ ਮੰਮਾ ਪਹਿਲਾਂ ਕੋਲਡ ਕੋਫੀ ਬਣਾਓ ਫਿਰ ਕਹਿੰਦੀ ਮੰਮਾ ਸ਼ੇਕ ਬਣਾਓ
ਅੱਛਾ ਹਮ ਆ ਬੱਚਿਆਂ ਦੀ ਡਿਮਾਂਡਾਂ ਤੇ ਰਹਿੰਦੀਆਂ ਹੀ ਘਰ ਰਹੇ ਤੇ ਫਰ ਬਸ ਕੁਛ ਨਾ ਕੁਛ ਚੱਲਦਾ ਰਹਿੰਦਾ ਇਨਾਂ ਦਾ
ਹਮ ਵੱਡੀ ਵੱਡੀ ਕੁੜੀ ਕ ਉਹਦੇ ਵਾਸਤੇ ਪਾਸਤਾ ਬਣਾਇਆ ਇਹ ਕਦੇ ਪਾਸਤਾ ਲੈ ਹਾਂਜੀ ਮੈਗੀ ਪਲੱਸ ਪਾਸਤਾ ਮਿਕਸ ਕਰਕੇ ਬਣਦਾ ਹੈ ਤੇ ਉਹ ਮੈਨੂੰ ਉਹਨੂੰ ਬਣਾ ਕੇ ਦਿੱਤਾ ਹਾਂਜੀ ਬਹੁਤ ਵਧੀਆ ਬਣਦਾ ਉਹ
ਇਕੱਠਾ ਇਕੱਠਾ ਕਰ ਦੇਣਾ ਨਹੀਂ
ਪਾ ਲੈਣਾ ਮੈਗੀ ਨੂੰ ਨਾਲ ਪਾਸਤਾ ਨੂੰ ਪਾ ਕੇ
ਅੱਛਾ
ਕੀ ਕਰਨਾ ਮਤਲਬ ਜੇ ਪੂਰਾ ਗਲ ਜ ਚੰਗੀ ਤਰ੍ਹਾਂ ਹੋਰ ਮੈਂ ਮ ਅੱਡ ਬੋਇਲ ਕਰਨਾ ਹਾਫ
ਹਮ
ਹਲਕਾ ਜਿਹੀ ਸਟੀਮ ਕਰਦਾ ਕਰਕੇ ਉਹਦਾ ਹਾਫ ਬੋਇਲ ਕਰਨਾ ਉਹਦੇ ਬਾਅਦ ਮ ਤੁਸੀਂ ਇਹਦੇ ਚ ਲਸਣ ਪਾਓ ਅਦਰਕ ਪਾਓ ਥੋੜੀ ਮਿਰਚੀਜ਼ ਇੰਨੀ ਖਾਦੀ ਮੈਂੀ ਕਰ ਦਿੰਦੀ ਹਾਂ ਤੇ ਜਿਸ ਥੋੜ੍ਹੀ ਜਿਹੀ ਤੁਡੇ ਕੋਲ ਵੈਜੀਟੇਬਲ ਹੈ ਸ਼ਿਮਲਾ ਮਿਰਚ ਪੱਤਾ ਗੋਭੀ ਵਗੈਰਾ ਸ ਪਾ ਕੇ ਉਹਦੇ ਬਾਅਦ ਤੁਸੀਂ ਪਾਸਤਾ ਮਸਾਲਾ ਮੈਗੀ ਮਸਾਲਾ ਕੁਛ ਵੀ ਪਾ ਸਕਦੇ ਹੋ ਪੋਹੇ ਦਾ ਟੇਸਟ ਵਧੀਆ ਆਉਂਦਾ ਹੈ ਓਨੀਅਨ ਪਾ ਦੋ ਟੋਮੈਟੋ ਪਾ ਦੋ ਮੇਰੀ ਕੁੜੀ ਖਾਂਦੀ ਨੀ ਆ ਤੇ ਬਸ ਮੈਂ ਮਸਾਲਾ ਪਾ ਕੇ ਦੋਵਾਂ ਮੈਗੀ ਵਾਲਾਂ ਨੂੰ ਮਿਕਸ ਕਰਕੇ ਉੱਪਰ ਕੋਰੀਐਂਡਰ ਧਨੀਆ ਪੱਤੀ ਪਾ ਕੇ ਗਾਰਨਿਸ਼ ਕਰਦਾ ਵਧੀਆ ਬਣਿਆ
ਅੱਛਾ ਅੱਛਾ ਉਹੀ ਨਾ ਬੱਚਿਆਂ ਨੂੰ ਪਤਾ ਨੀ ਕਿ ਉਹ ਲਓ ਪਿਆਜ ਟਮਾਟਰ ਨੀ ਖਾਣੇ ਕੱਢ ਕੱਢ ਕੇ ਅੱਡ ਕਰੀ ਜਾਊਗੇ ਚੁਣ ਚੁਣ ਕੇ ਐਹੀਂ ਕਰਦੇ ਹੁੰਦੇ ਮੇਰੀ ਵੀ ਇਦਾ ਹੀ ਕਰੂਗੀ
ਬਣਾਉਂਦੀ ਦੀ ਮੰਮੀ ਵੀ ਤੁਸੀਂ ਵੀਏਾਂ ਹੀ ਬਣਾ ਠੀਕ ਹੈ
ਹਮ ਹਾਂ ਇਹਦਾ ਲਸਣ ਦਾ ਫਲੇਵਰ ਚੰਗਾ ਆ ਜਾਂਦਾ ਥੋੜਾ ਸਬ ਪਾਓ ਤੇ ਸਬਜ਼ੀ ਵਧੀਆ ਆ ਜਾਂਦਾ ਵ ਹੋਰ ਹੋ ਗਿਆ ਤੁਹਾਡਾ ਅਸੀਂ ਨਾਸਾਸਾ ਬਣ ਗਿਆ
ਹਾਂਜੀ
ਨਸਸਤਾ ਕਲਿਆ
ਹਾਂਜੀ ਨਸਲ ਜੋ ਵੀ ਮੈਗੀਓ ਵੀ ਬਣਾਇ ਸੀ ਪਾਸਤਾ ਜਿਆਦਾ ਬਣਾ ਲਿਆ ਸੀ ਕੋਈ ਅਸੀਂ ਖਾਇਆ ਸੀ ਮੈਂ ਤੇ ਨੀ ਖਾਉਂਗੀ ਸ਼ੇਕ ਕੀਤਾ ਫ
ਅੱਛਾ ਅੱਛਾ ਹਾਂਜੀ ਚਲੋ ਵਧੀਆ ਤੇ ਹਾਂਜੀ ਹੋਰ ਸਭ ਠੀਕ ਹੈ ਘਰੇ
ਵਧੀ ਸ ਵਧੀਆ
ਹਮ ਹਮ ਬਸ ਬੈਠੀ ਸੀ ਮੈਂ ਵੀ ਕੰਮਮ ਕਰਕੇ ਤੇ ਉਓਹੀ ਬੈਟਰੀ ਤੱਤ ਕੇ ਤੁਹਾਡਾ ਫੋਨ ਆ ਗਿਆ ਤੇ ਮੈਂ ਕਿਹਾ ਚਲੋ ਗੱਲ ਚ ਹੀ ਜਾਏ ਉਹੀ ਸੋਚਣ ਡ ਸੀ ਕੰਮਮ ਥੋੜਾ ਸ ਕਰੀਏ ਅਲਮਾਰੀ ਵਗੈਰਾ ਸਜਾਉਣ ਵਾਲੀ ਸੀ
ਹਾਂਜੀ ਹਾਂਜੀ ਨਾ ਮਿਲੇ ਇੱਥੇ ਜਾਣ ਵਾਲਾ ਹੈ ਹਾਂਜੀ ਮੈਨੂੰ ਵੀ ਕੱਪੜੇ ਕੱਢਦੇ ਸੀ ਨਾ ਬਹੁਤ ਸਾਰੇ ਕੱਪੜੇ ਪਏ ਬੱਚਿਆਂ ਦੇ ਮਤਲਬ ਛੋਟੇ ਹੋ ਗਏ ਤੇ ਮੈਂ ਸੋਚ ਰਹੀ ਸੀ ਇੱਕ ਸਾਈਡ ਇਥੇ ਆਉਂਦੀ ਕੰਮ ਵਾਲੀ ਤੇ ਉਹਨੂੰ ਫੜਾ ਦ ਇੱਕ ਹੋਰ ਆਉਂਦੀ ਆ ਉਹਨੂੰ ਫੜਾਓ ਕਪ ਕੱਪੜੇ ਤੇ ਪੂਰੇ ਚੋਇਸ ਚੇੱਕ ਕਰਕੇ ਕਿਹੜ ਲੈਣਾ ਕਿਹੜਾ ਨਹੀਂ ਲੈ ਪਰ ਗੱਲ ਪਾ ਕੇ ਇੱਥੇ ਜਾਂਦੀ ਮੈਂ ਕਿਹਾ ਤੈਨ ਦੇਣਾੀ ਹੁ ਕੱਪੜੇ ਲੈ ਕੇ ਜਾਣਾ ਚੁੱਪ ਚਾਪ ਮੈਂ ਜਿੰਨਾ ਪਾ ਕੇ ਚ ਲੈ ਜਾ ਨਾ ਉਹਨੇ ਚੋਣ ੋਣ ਕੇ ਲੈ ਕੇ ਜਾਣਾ ਮੈਂ ਕਿਹਾ ਹਨੇ ਕੱਲ ਵੀ ਆਈ ਮੈਂ ਕਿਹਾ ਨਹੀਂ ਆ ਕੱਪੜੇ
ਹਾਂ ਨਹੀਂ ਉਹ ਇਸ ਤਰ੍ਹਾਂ ਹੀ ਕਰਦੀਆਂ ਨਾ ਉਹ ਕਰਦੀਆਂ ਕੀ ਆ ਕਿ ਚੰਗੇ ਚੰਗੇ ਚੰਗੇ ਹਾਂ ਉਹ ਚੰਗੇ ਚੰਗੇ ਵੇਖ ਕੇ ਕੱਢ ਲੈਂਦੀ ਆ ਵਾਂ ਤੇ ਫੇਰ ਉਹ ਵੇਚ ਦਿੰਦੀ ਆ ਜਾ ਕੇ ਬਾਜ਼ਾਰਾਂ ਵਿੱਚ ਜਾ ਕੇ ਵੇਚਦੀ ਆ ਫੇਿਰ
ਮੈਨੂੰ ਆਂ ਨ ਮਡ ਮੇ ਘ ਚ ਛੋੇ ਬੱਚੇ ਨੀ ਮੈਂ ਕਿਹਾ ਮੇਰੇਰ ਚ ਵੱੇੱਚੇ ਨੀ ਛੋੇ ਸਾਡੇ ਘਰੇ ਬੱਚੇ ਹਾਂ ਕਈ ਨਾ ਦੂਜੀ ਵਾਰੀ ਕਾਮ ਆੜ ਫ ਲ ਆਆਗੀ ਕੱਲ ਤੇ ਕਦੀ ਹਾਂ ਭਾਾਬੀ ਮੈਂ ਆੂੰ ਫਾ ਦਿਓ ਨਾ ਦਿਓ ਕਿਸੇ ਨੂੰ ਮੈਂ ਕਿਹਾ ਚੰ ਚੰਗਾ ਤੈਨੂੰ ਫੜਾ ਦ ਨਾਲ ਬੱਚੇ ਨੂੰ ਛੋਟੇ ੱੇ ਉਹਦੇ ਤੇ ਆ ਕਹ ਜਵੇ ਬੱਚੇ ਵੱਡੇ ਆ ਮੈਨੂੰ ਵੱਡਾ ਕੱਪੜਾ ਮੈਂ ਵੱਡਾ ਵਡਰ ਦੇਣਾ ਕਿ ਹੋਤੇ
ਹਾਂਜੀ ਹਾਂਜੀ ਉਹ ਤੇ ਆ ਹਾਂ ਇਥ ਇਹ ਤੇ ਕਰਦੇ ਲੋਂਗੇ ਫੇਰ ਇ ਤਰਾਂ ਲੈ ਜਾਂਦੀ ਆ ਵਾਂ ਤੇ ਉੱਥੇ ਬਾਹਰ ਜਾ ਕੇ ਫਿਰ ਵੇ ਦਿੰਦੇ ਆ ਲੈ ਕੇ ਵੇਚ ਦਿੰਦੀ ਆ ਹੋਰ ਕੀ ਅਲਮਾਰੀ ਦਾ ਤਈ ਤੇ ਖਿਲਾਰਾ ਇੰਨਾ ਅੱਜ ਸਜਾਓ ਕੱਲ ਫਿਰਰੋਹੀ
ਨਾਲ ਸਆ ਵੀ ਹੋ ਜਾਂਦਾ ਨਾ ਕਿ ਕੱਪੜੇ ਤੇ ਇੰਨੇ ਸਾਰੇ ਆ ਦੇਣ ਵਾਸਤੇ ਕੱੜ ਕੱਪੜੇ ਨਿਊ ਹੋ ਜਾਂਦੇ ਆ ਤੇ ਪਾਉਣ ਵਾਸਤੇ ਕੱਪੜੇ ਪੁਰਾਣੇ ਰਹਿੰਦੇ ਆ ਕਹਿੰਦੇ ਕੱਪੜੇ ਨੀ ਹੈ ਪਾ ਕੇ ਕਿੱਥੇ ਕੀ ਜਾਈਏ ਕੋਹੀ ਗੱਲ ਕੱਪੜੇ ਦੀ ਹੈ ਤੇ ਦੇਣ ਵਾਸਤੇ ਲਵਾ ਦੀ ਪਏ ਪਰ ਦੇਣਾ ਨੀ ਮੈਂ ਕਿਸੇ ਨੂੰ
ਦਿਨ ਵਾਸੋਂ ਸੇ ਕੱਪੜੇ ਨਿਊ ਹੋ ਜਾਂਦੇ ਫਿਰਰ ਆਹ ਵੀ ਕਹਿੰਦੇ ਕਿ ਦੇ ਦੇ ਕੀ ਕਹਿਣਾ ਰੱਖ ਕੇ ਪਾਉਣਾ ਤੇ ਹੈ ਹੀ ਮੈਂ ਕਿਹਾ ਕੋਈ ਨੀ ਮ ਦੂੰਗੀ ਮੈਨੂੰ ਪਿਆਰ ਰਹਿ
ਹਾਂ ਹਾਂਜੀ ੋਦ ਸਹੀ ਕਾਲ ਸਾਰੇਿਆਂ ਨਾ ਉਤਰਾਇ ਜਦੋਂ ਕਿਤੇ ਜਾਣਾ ਹੋਵੇ ਤਾਂ ਬੋਲੋ ਹਏ ਮੈਨੂੰ ਕੱਪੜੇ ਨੀ ਆ ਕੀ ਪਾਈਏ ਕੀ ਪਾਈਏ ਫਿਰ ਬੋਲਦੇ ਆ ਕਿ ਜਦੋਂ ਇਹਨੂੰ ਘੱ
ਦੁਨੀਆਂ ਚ ਦੁਨੀਆਂ ਚ ਕੱਪੜੇ ਵ ਲੈਣ ਵਾਸ ਲੈ ਲਈ ਉਥੋਂ ਨ ਕੱਪੜੇ ਇੱਥੇ ਜਾਣਾ ਨਊ ਕੱਪੜੇ ਲੈ ਦੋ ਓਦਾਂ ਜਾਣਾ ਹੀ ਕੱਪੜੇ ਲੈ ਲੋ ਕੱਪੜੇ ਨੀ ਹੈ ਸਾਡੇ ਨੂੰ ਹਗੇ ਕੱਪੜੇ ਕੱਢ ਕੇ ਵਿਖਾਈਏ ਦਿੰਦੇਨੇ ਕੱਪੜਿਆਂ ਕਿ ਜਿਹੜਾ ਪਾਇਆ ਵੀ ਨੀ ਆ ਪਿਆ ਹੋਇਆ ਵਾ
ਹਮ ਉਹੀ ਤੇ ਉਹ ਜਾਂਦਾ ਇੱਕ ਵਾਰੀ ਪਾਇਆ ਤੇ ਫੇਰ ਇੱਥੇ ਆ ਨੀ ਪਾ ਕੇ ਜਾਣਾ ਉੱਥੇ ਪਾ ਕੇ ਗਏ ਸੀ ਦੂਸਰਾ ਪਾਉਣਾ ਨਵਾਂ ਪਾਉਣਾ ਵਾ
ਤੇ ਮੈਂ ਆਪਣੀ ਮੰਮੀ ਨੂੰ ਬੋਲੂਗੀ ਕਿ ਮੰਮੀ ਐਂ ਵੀ ਪਾ ਕੇ ਗਈ ਉਹ ਵੀ ਮੈਂੇ ਇੱਥੇ ਜਾਣਾ ਸ਼ੇਿੰਗ ਬਣਾਈ ਮੰਮੀ ਕਹਿੰਦੇੋਸੀਂ ਸਣੇ ਬੁਲਾ ਕੇ ਲਾਗੇ ਬੁਲਾ ਕੇ ਦੇਖਣਾ ਕਿ ਤੂੰ ਖਡਗ ਬਣਾਾਈਈ ਕਿ ਨਹੀਂ ਬਣਾਾਈਂਗੀ
ਹਾਂ ਹੋ ਤੇ
ਵੱਡਾ ਲਾ ਕੇ ਆਏ ਸੀ ਇਹ ਨਾ ਮੈਂ ਨੀ ਚਾਹੂੰਗੀ ਪਹਿਲਾਂ ਤਾਂ ਮੰਮੀ ਦਾਦੀ ਛੋਟੇ ਸੀ ਜਦੋਂ ਪੋਟਕ ੰਦਾ ਤੇ ਗੋਲੀ ਚਿੱਟੀ ਕਹਿੰਦੀ ਮੰਮੀ ਤੂੰ ਬਹੁਤ ਸੀ ਛੋਟੇ ਜੇ ਹਲੇ ਵੀ ਹੈਗੀ ਆ ਤੇ ਮੰਮੀ ਕਹਿੰਦੀ ਜੇ ਪਟਰ ਖ਼ਤਮ ਹੋ ਜਾਂ ਹੋ ਜਾਂਦਾ ਸੀ ਤੇ ਕੋਈ ਤੇਰੇ ਫਰੈਂਡ ਬਾਹਰ ਬੁਲਾਉਣਾ ਆਉਂਦੇ ਸੀ ਕਿ ਚੱਲ ਖੇਡਣ ਚਲੀਏ ਤੇ ਤੂੰ ਇਹਨਾਂ ਸਾਨੂੰ ਖਲੋ ਕੇ ਰੋਂਂਦੀ ਸੀਗੀ ਪਾੋਡਰ ਖਤਮ ਹੋ ਗਿਆ ਤੇ ਫ ਤੇਫਡ ਪੇਪਾਂ ਚ ਪਾ ਕੇ ਪੌਡਰ ਲਿਆ ਕੇ ਦਿੰਦੀ ਸੀ ਲਾ ਕਮਲ ਕਮਲਜੀਤ ਲਾਲ ਲਾ ਤੇ ਬਾਹਰ ਆ ਜਾ ਉਹਨਾਂ ਕਿਹਾ ਹਾਂਜੀ
ਹਾਂ ਅ ਤੇ ਹੈ
ਲੜ ਕੇ ਦ ਜਾ ਲਾ ਕੇ ਬਾਾਹਦ
ਹਾਂ ਓ ਤਿਆ
ਜਿੱ ਬੈਠੇ ਕੋਈ ਮਿਲਾਉਂਦਾ ਉੱਥੇ ਭੱ ਕੇ ਚੱਲ ਜਾਂਦੇ ਆ
ਉਓਹੀ ਨਾ ਧੋ ਕੇ ਬਸ ਉਹੀ ਕੱਪੜੇ ਦਾ ਹੀ ਹੁੰਦਾ ਵਾ ਢੇਰਕ ਜੋੜੋ ਜੋੜ ਕੇ ਫੇਰ ਅਲਮਾਰੀ ਚ ਵੜੋ ਅਲਮਾਰੀ ਚ ਵੜ ਕੇ ਦੂਸਰੇ ਦਿਨ ਫੇਰ ਸਾਰੀ ਅਲਮਾਰੀ ਪੁਥਲ ਪੁਥਲ ਹੋ ਜਾਂਦੀ ਜੇ ਕਿਤੇ ਜਾਣਾ ਹੋਵੇ ਕੱਪੜਾ ਨੀ ਲੱੇ ਕੋਈ ਸਾਰੇ ਕੱਪੜੇ ਬਾਹਰੱਖ
ਕੱਪੜੇ ਜੋੜਨਗੇ ਹੋ ਕੋਈ ਕੰ ਨਾ ਕੋ ਮੈਂ ਕਰ ਦੂੰਗੀ ਕੱਪੜੇ ਤੋਣ ਬੋਲੋ ਵੀ ਧੋ ਦੋਦੀ ਜੋੜਨ ਵਾਸਤੇ ਮੈਨੂੰ ਨਾ ਬੋ ਕੋਈ ਮੈਂ ਨੀ ਜੋੜਨਾ
ਜਦੋਂ ਕੋਈ ਕੜਾ ਨਹੀਂੀ ਹਲਣਾ ਸਾਰੇ ਸਾਰੇ ਖੇਡ ਬਾਹਰ
ਹਾਂਜੀਾਂ ਹੀ ਕਿਥ ਪਦਾ
ਹਾਂ ਇਹਨ ਚੜ ਜੂੜਦਾ ਇ ਰੋ ਬੈਟ ਕੇ
ਹਮ ਮੈਨੂੰ ਜੋੜ ਕੇ ਵੜਨਾ ਹੀ ਪੈਂਦੇ ਅੰਦਰ ਜਗ੍ਹਾ ਉਗਾ ਰਹਿੰਦੀ ਨੀ ਆ ਫਿਰ
ਕਿਤੇ ਜਾ ਤੇ ਜਾਂਦਾ ਨ ਰੁਕੋ ਰੁਕੋ ਚੁਨੀ ਕਿੱਥੇ ਪਈ ਹੈ ਤੇ ਥੱਲੇ ਦੀ ਕਿੱਥੇ ਪਈ ਹੈ
ਹਾਂ ਬਰਸਾਤ ਦਾ ਟਾਈਮ ਹੁਣ ਟਿੱਡੀਆਂ ਵੀ
ਉਛੱਚ ਆਪਣੇ ਕੱਪੜੇ ਕੱਢਣਾਸ ਇੱਥੇ ਉਥੇ ਕਰ ਦਿੰਦੇ ਆ
ਹਮ ਓਤਿਆ ਲੜਪ ਕੇ ਰਗ ਦਦੇ ਕੂਰਾ ਚਿਡੀਆਂ ਹੁਣ ਬਰਸਾਤ ਦਾ ਟਾਈਮ ਉਹ ਕਾਲੀ ਚਿਡੀਆਂ ਦੀਆਂ ਵੀ ਬੜੀ ਕੱਪੜੇ ਟਢੱਕਕਿੰਦੀਆਂ ਉਹ ਤਾਂ ਕਰਕੇ ਵਾੜ ਵਾੜ ਕੇ ਰੱਖਣੇ ਪੈਂਦੇ ਆ ਅੰਦਰ ਟਿੱਡੀਆਂ ਕਾਲੀ ਰੰਗ ਦੀਆਂ ਟਿੱਡੀਆਂ ਹੁੰਦੀਆਂ ਜਿਹੜੀਆਂ ਹਾਂ ਉਹ ਕੱਪੜੇ ਟਢੁੱਕ ਦਿੰਦੀ ਆ ਨਾ ਉਹ ਵੀ ਖ਼ਰਾਬ ਕਰ ਦਿੰਦੀਆਂ ਹਮ ਉਹੀ ਹੁਣ ਬਚਾ ਕੇ ਰੱਖਣੇ ਪੈਣੇ ਕੱਪੜੇ ਬਰਸਾਤਾਂ ਚ ਇੱਕ ਬਾਹਰ ਰਹਿ ਗਿਆ ਤੇ ਉਹਨਾ ਨੇ ਚੁੱਕ ਦੇਣੇ ਸਾਰੇ ਖਰਾਕਾ ਦੇੜ
ਹੋਰ ਤੁਹਾਡੇ ਉੱਧਰ ਪਲਾਂਟ ਟਟਾਂ ਦਾ ਕੀ ਹਾਲ ਪਲਾਂਟ ਲਗਾ ਇਹਨਾਂ ਦੀ
ਾਰ ਆਏ ਮੈਂ ਵੀ ਕਟਿੰਗ ਕਰੀ ਹੀ ਆ ਮੈਨੂੰ ਕ ਆਇਓ ਤੁਸੀਂ ਵੀ ਕਟਿੰਗ ਜੇ ਲੈ ਕੇ ਜਾਣਾ ਹੋਵੇ ਤਾਂ ਲੈ ਜਾਿਓ
ਹਮ ਰੱਖ ਸੇਵੇ ਉਹ ਹੋ
ਹਾਂਜੀ ਜ ਪਡ ਦਾ ਵੀ ਕਟਿੰਗ ਕਰਨਾ ਆ ਜੈਟ ਪਲਾਂਟ ਤੇ ਉਹ ਵੀ ਬਹੁਤ ਬਹੁਤ ਹੈਵ ਹੋ ਗਿਆ ਸਾਡਾ ਉਹਨੂੰ ਵੀ ਕਟਿੰਗ ਕਰਨਾ ਹੈ ਹਾਂਜੀ ਤੇ ੜਾ ਜਿਹਾ ਅਧਿਕ ਪਾ ਉਹਨੂੰ ਵੀ ਕਟਿੰਗ ਕਰਨਾ ਬਹੁਤ ਜਿਆਦਾ ਲੈ ਕੇ ਆਏ ਸੀ ਨਾ ਤੇ ਬਹੁਤ ਪ ਤਾਂ ਹੈੀ ਹੋ ਗਿਆ ਤੁਹਨੂੰ
ਅੱਛਾ ਹਮ
ਸਾਹਮਣੇ ਬੜੀ ਅਈਖਾ ਹੈਗੀ ਉਹ ਸਾਡੀ ਕਮਾਂਢ ਮਾਰ ਰ ਸੀ ਕੱਟੋਗੇ ਤੇ ਮੈਨੂੰ ਵੀ ਦਿਓ ਚੰਗਾ ਦਹਗੇ ਜੇ ਸਾਡੇ ਕੋਲ ਕੋਈ ਹੋਗਾ ਪਲਾਂਟ ਪਲਾਂਟ ਹੋਗਾ ਤਾਂ ਤੁਸੀਂ ਵੀ ਕਟਿੰਗ ਲਿਆ ਆਇਓ
ਹਾਂਜੀ ਹਮ ਹਮ ਹਾਂ ਹੁਣ ਤੇ ਗਰਮੀ ਚ ਇਹੀ ਸਭ ਜਿਆਦਾ ਚੱਲਦੇ ਆ ਜਿਹੜੇ ਨੌ ਤੋਂ ਬਾਰਾਂ ਵਾਲੇ ਹੋ ਗਏ ਪ੍ਰੈਜੀਨੀਆ ਜਿ ਹੋ ਗਿਆ ਫਲਾਵਰ ਇਹੀ ਸਭ ਫਲ ਦਾ ਜ਼ਿਆਦਾ ਖੇਿਲਦੇ ਸੋਹਣੇ ਵੀ ਲੱਗਦੇ ਖਿਲੇ ਹੋਏ ਹਮ ਹਮ ਉਹ ਤੇ ਸਦਾਬਹਾ ਜ ਤੇ ਆਮ ਹੀ ਕਿੰਨੀ ਖਿੱਲੀ ਰਹਿੰਦੀ ਹੈ ਫੁੱਲ ਫੁੱਲ
ਹਮ
ਸ ਵੀ ਨਿਕਲ ਆਉਂਦੇ
ਹਾਂ ਸਾਡਾ ਆਮ ਦਾ ਭੇੜ ਵੀ ਲੱਗਿਆ ਨਾ ਬਾਹਰ ਬਹੁਤ ਬਹੁਤ ਵੱਡਾ ਹੈ ਆਂਡੇ ਗੁਆਂਢੀਆਂ ਛ ਚੌਕੇ ਲੈ ਜਾਂਦੇ ਆਓਾਂਗੇ ਤੁਸੀ ਤੁਸੀ ਵੀ ਲੈ ਜਾਓ ਬਹੁਤ ਸਾਰੇ ਆਉਣ ਲੱਗੇ ਆ
ਹਾਂ ਹਾਂ ਰੱਖਿਓ ਘਰ ਦੇ ਕਿੱਥੇ ਮਿਲਦੇ ਆ ਬਾਜ਼ਾਰ ਦੇ ਸਾਰੇ ਕੈਮੀਕਲ ਵਾਲੇ ਪੇੜ ਬੇ ਸੋਹਣ ਮਤਲਬ ਖਾਣ ਚ ਸਵਾਦ ਲੱਗਦੇ ਆ ਤੇ ਬਾਹਰੋਂ ਬਜ਼ਾਰੋਂ ਲਿਆ ਉੱਥੇ ਹਾਂ ਬਾਜ਼ਾਰ ਵਾਲੇ ਤੇ ਫੇਿਰ ਐਵੇ ਕੈਮੀਕਲ ਪਕਾਏ ਜਾਂਦੇ ਹਮ ਲੈ ਜਾਾਂਗੇ ਨਾ ਆਵਾਂਗੇ ਤੇ ਤੋੜ ਕੇ ਰੱਖੇ ਰਓ ਹ ਹੋਰ ਸੁਣਾ ਹੈਲੋ